ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ, ਹੋਰ?
ਹਾਂਜੀ ਬਸ ਠੀਕ ਹਾਂ, ਤੁਸੀਂ ਦੱਸੋ ਠੀਕੋ?
ਹਾਂਜੀ-ਹਾਂਜੀ ਵਧੀਆ,
ਕਿਵੇਂ ਯਾਦ ਕਰ ਲਿਆ?
ਬਸ ਮੈਂ ਆਈ ਹੋਈ ਸੀ ਪੇਕੇ ਤੇ ਮੈਂ ਹਾਂਜੀ- ਹਾਂਜੀ
ਅੱਛਾ -ਅੱਛਾ ਤੇ ਕਦੋਂ ਆਏ
ਪੰਜ ਦਿਨ
ਅੱਛਾ- ਅੱਛਾ ਤੇ ਕਿਵੇਂ ਆਏ ਸੀ
ਮੈਂ ਬਾਏ ਟ੍ਰੇਨ
ਅੱਛਾ ਬਾਏ ਟ੍ਰੇਨ ਆਏ ਹੋ, ਠੀਕ ਸੀ ਰਿਜਰਵੇਸ਼ਨ ਕਰ ਸੀ ਰਸ਼ ਆਇਆ ਸੀ ਵੈਸੇ
ਹਾਂਜੀ -ਹਾਂਜੀ ਰੇ ਰਿਜ਼ਰਵੇਸ਼ਨ ਬਿਲਕੁਲ- ਕੁਲ ਏਸੀ ਨਾ ਨੋਨ ਏਸੀ
ਅੱਛਾ
ਤੇ ਮੈਂ ਜਰਨਲ ਦੀ ਟਿਕਟ ਲੈ ਕੇ ਟੀਟੀ ਨੂੰ ਸੈਟਿੰਗ ਕਰਕੇ, ਫਿਰ ਨੋਨ ਏ ਸੀ ਬੈਠ ਕੇ ਆਈ ਹਾਂ ਬੜਾ ਮੁਸ਼ਕਿਲ
ਅਛ ਹਾਂ-ਹਾਂ ਉਹੀ ਨਾ ਟਿਕਟ ਹੁੰਦੀ ਨੀ ਨਾ, ਬੁੱਕ ਏਹੀ ਤਾਂ ਦਿੱਕਤ ਆ ਰਹੀ ਹੈ।
ਟਿਕਟ ਤੇ
ਹੂੰ, ਚਲੋ ਫਾਈਨਲੀ ਆਏ ਤੇ ਗਏ ਨਾ ਪੇ
ਹਾਂ ਆ ਤੇ ਗਈ ਆ ਗਰਮੀ ਬਹੁਤ ਇੱਥੇ,
ਗਰਮੀ ਤੇ ਦੇਖੋ, ਹਰ ਪਾਸੇ ਵੇ ਹੁਣ ਮੈਂ ਵੀ ਆ ਨਾ ਮੈਂ ਵੀ ਹੁਣ ਸੋਚੋ, ਕਿ ਮੈਂ ਹੁਣੇ ਨਾ ਕਿਚਨ ਦਾ ਕੰਮ ਖਤਮ ਕਰ। ਕੇ ਆਈ ਆਂ ਹੁਣ ਮੈਂ ਅੰਦਰ ਬੈ ਗਈ ਆ, ਹੁਣ ਜਦ ਲੰਚ ਮੰਗਣਗੇ ਤਦ ਜਾਵਾਂਗੀ ਕਿ ਕਿਚਨ ਚ ਮੰਨ ਹੀ ਨੀ ਕਰਦਾ, ਕਿਚਨ ਇਚ ਤੇ ਹੋਰ ਜਿਆਦਾ ਘਬਰਾਹਟ ਹੁੰਦੀ ਜੇ।
ਅਰੇ ਹੁੰਦਾ ਹੈ, ਕਿ ਮੈਂ ਸੀ ਨਾ ਉੱਥੇ ਤੇ ਮੈਨੂੰ ਹੁੰਦਾ ਸੀ ਕਿ ਮੈਂ ਬ੍ਰੇਕਫਾਸਟ ਦੇ ਨਾਲ ਹੀ ਮੈਂ ਲੰਚ ਬਣਾ ਲੈਂਦੀ ਸੀ। ਹਾਂ ਫਿਰ ਸਬਜ਼ੀ ਬਣ ਗਈ। ਫਿਰ ਜਿਸ ਟਾਈਮ ਫੁਲਕੇ ਖਾਣੇ ਹੈ ਯਾਂ, ਰਾਈਸ ਬਣਾਉਣੇ ਹੈ ਉਸ ਟਾਈਮ ਬਣਾਓ। ਤੇ ਬਸ ਬੈ ਜੋ, ਕਿਚਣ ਚ ਨੀ ਦੁਬਾਰਾ ਵੜਿਆ ਜਾਂਦਾ।
ਹਾਂ ਸੇਮ ਤੁਸੀਂ ਮੰਨੋਗੇ, ਸੇਮ ਤੁਹਾਡੇ ਮੈਂ ਕਰਦੀ ਹਾਂ ਕਿਉਂਕਿ ਗਰਮੀ ਹੈ ਨਾ ਤੇ ਜਿਵੇਂ ਮੈਨੂੰ ਹੁੰਦਾ ਹੈ, ਕਿ ਵੀ ਮੈਂ ਕਿਚਨ ਦਾ ਕੰਮ ਖ਼ਤਮ ਕਰ ਲਾਂ, ਦੁਬਾਰਾ ਸ਼ਾਵਰ ਲਾਂ ਉਸ ਤੋਂ ਪਹਿਲੇ ਜੋ ਸਵੇਰੇ ਨਾ ਲਿਆ, ਉਸ ਤੋਂ ਪਹਿਲੇ ਫਿਰ ਬ੍ਰੇਕਫਾਸਟ ਬ੍ਰੇਕ ਨਾਲ ਹੀ ਨਾ ਬਈ ਇੱਕ ਦਿਨ ਪਹਿਲੇ ਹੀ ਸੋਚ ਕੇ ਰੱਖਣੀ ਹੈ ਕੀ ਬਣਾਉਣਾ ਹੈ। ਤੇ ਨਾਲ ਹੀ ਬ੍ਰੇਕਫਾਸਟ ਪਲੱਸ ਲੰਚ ਬਣਦਾ ਹੈ, ਮੇਰਾ ਵੀ ਕਈ ਵਾਰੀ ਨਾ ਦੱਸ। ਸਾਢੇ ਦਸ ਹਾਂ ਦਸ ਸਾਢੇ ਦਸ ਮੇਰਾ ਲੰਚ ਵੀ ਪੂਰਾ ਰੇਡੀ ਹੁੰਦਾ ਹੈ। ਤੇ ਅਗਲ ਤੇ ਦੇਖੋ ਬੋਇਲ ਰਾਈਸ ਖਾਣੇ ਨਾ ਉਹ ਹੀ ਮੈਂ ਤੇ ਬਣਾ ਲੈਂਨੀ ਹਾਂ, ਜੇ ਦੂਸਰੇ ਖਾਣੇ ਨੇ ਜਿਵੇਂ, ਪੁੁਲਾਵ ਵਗੈਰਾ ਫੇਰ ਉਹ ਹੁੰਦਾ ਕਿ ਗਰਮ ਗਰਮ ਬਣਾਏ। ਹਾਂ, ਹਾਂ ਤੇ। ਫਿਰ ਮੈਂ ਜਦੋਂ ਸਾਰੇ ਆ ਜਾਂਦੇ ਨੇ ਲੰਚ ਕਰਨ ਫਿਰ ਮੈਂ ਕਿਚਨ ਇਚ ਜਾਂਨੀ ਹਾਂ ਤੇ ਉਹੀ ਉਹ ਫੁਲਕੇ ਬਣਾਉਣ, ਤੇ ਸੈਲਡ ਉਸੇ ਟੈਮ ਚੀਰ ਲੈਂਦੀ ਹਾਂ ਮੈਂ,
ਹਾਂ ਉਹੀ ਨਾ ਨਾਲ ਦੇ ਨਾਲ ਘਟਿਆ ਜਾਂਦਾ ਹੈ।
ਹਾਂ ਉਹ ਤੇ ਨਾਲ ਜਾਂਦਾ ਬਸ ਪਤਾ ਨੀ ਮਨ ਕਰਦਾ ਘਬਰਾਟ ਬੜੀ ਹੁੰਦੀ ਹੈ, ਕਿਚਨ ਤੇ
ਹਾਂ ਉਤੋਂ ਜਦ ਸਵੈਟਿੰਗ ਤੇ ਜਦੋਂ, ਖਛਣ ਦਾ ਗੈਸ ਵਗੈਰਾ ਦਾ ਸੇਕ ਲੱਗਦਾ, ਨਾ ਫਿਰਤੇ ਐਵੇਂ ਲੱਗਦਾ ਜਿਵੇਂ। ਪਤਾ ਨੀ ਕਿ ਮੇਰਾ ਤੇ ਬਪੀ ਬਹੁਤ ਘੱਟਦਾ ਗਰਮੀ ਚ
ਮੈਂ ਨਾ ਮੈਨੂੰ ਵੀ ਕੁਛ ਹੋਰ ਸੀ, ਨਿੰਬੂ ਪਾਣੀ ਲਿਆ ਕੇ ਪੀ,
ਮੈਂ ਤੇ ਉਹ ਆਰ ਈ ਇਸ ਦੀ ਫਰੂਟੀ, ਟੀ ਰੱਖੀਆਂ ਹੋਈਆਂ, ਨੇ ਘਰ ਜਿਵੇਂ ਮੈਨੂੰ ਲੱਗਦਾ ਨਾ ਥੋੜਾ ਜਿਹਾ ਡਾਊਨ ਹੋਣ ਲੱਗਾ। ਮੈਂ ਤੇ ਪਹਿਲਾਂ ਹੀ ਪੀ ਲੈਣੀ ਵੀ ਸਟੇਬਲ ਰਹੇ ਸਾਰਾ।
ਅਰੇ ਨਹੀਂ ਹਾਂ ਬਈ ਇੱਕ ਇੱਕ ਐਨਰਜੀ ਆਉਂਦੀ, ਜੇ ਵਾਕਈ ਨਾ ਹੁੰਦਾ ਕਿਉਂਕਿ ਸਵੈਟਿੰਗ ਨਾਲ ਲ ਵੀ ਤੇ ਜਾ। ਹਮ। ਹਮ ਹਮ ਹਮ, ਉਹ ਤੇ ਹੈ। ਬਹੁਤ ਗਰਮੀ ਲੱਗਦੀ ਏ। ਮੈਂ ਤੇ ਆਪ ਬਓ। ਮੈਨੂੰ ਤੇ ਆਪ ਬੜੀ ਸਰਦੀਆਂ ਅੱਛੀ ਲੱਗਦੀਆਂ ਗਰਮੀਆਂ ਇਚ ਤੇ ਬਹੁਤ ਈ ਬੁਰੇ ਹਾਲ‌ ਏ।
ਸਰਦੀਆਂ ਵਿੱਚ ਕੀ ਹੈ, ਕਿ ਠੰਢ ਲੱਗ ਰਹੀ ਹੈ ਚੱਲ ਇੱਕ ਸਵੈਟਰ ਹੋਰ ਪਾਲੋ।
ਹਾਂ ਅੱਛਾ ਨਹੀਂ ਕਿਚਨ ਵਿੱਚ ਤੁਸੀਂ ਹਾਂ। ਨਹੀਂ-ਨਹੀਂ ਕਿਚਨ ਇਚ ਤਾਂ ਤੁਸੀਂ ਬਿਨਾਂ ਸਵੈਟਰ ਤੋਂ ਵੀ ਅਗਰ ਕੰਮ ਕਰੋ ਨਾ ਕਿਚਨ ਇਚ ਨੀ ਠਾਢ ਲੱਗਦੀ।
ਹਾਂ, ਕਿਚਨ ਚ ਨਹੀਂ ਠੰਢ ਲਗਦੀ। ਬਿਲਕੁਲ ਸਹੀ ਕਿ
ਹਾਂ, ਹਾਂ ਕਿਚਨ ਇਚ ਤੁਸੀਂ ਜੋ ਮਰਜ਼ੀ ਕਰ ਲੋ ਕੰਮ ਜਿਵੇਂ ਮੇਰੀ ਪਿੱਛੇ ਜੀ ਕੰਮ ਵਾਲੀ ਨਹੀਂ ਆਉਂਦੀ ਪਈ ਸੀ, ਤੇ ਮਹਿਮਾਨ ਬੜੇ ਆ ਰਹੇ ਸੀ ਮੇਰੇ ਸਰਦੀਆਂ ਚ ਤੇ ਮੈਂ ਰਾਤੀ ਗਿਆਰਾਂ-ਗਿਆਰਾਂ ਵਰੇ ਵਜੇ ਪਾਂਡੇ ਵੀ ਮਾਂਜਦੀ ਪਈ ਸੀ ਆਪੇ ਬਈ ਲੱਗਦਾ ਹੀ ਨਹੀਂ ਪਿਆ ਸੀ, ਕਿ ਠੰਢ ਲੱਗ ਰਹੀ ਹੈ, ਬਸ ਜਦੋਂ ਫਿਰ ਰੂਮ ਵਿਚ ਆਓ ਵੈਲੀ ਹੋ ਕੇ ਫਿਰ ਪਤਾ ਲੱਗਦਾ ਠੰਡ ਹੈ।
ਕੰਮ ਕਰਦੇ ਰਹੋ ਨਾ। ਜਿਵੇਂ ਲੱਗੇ ਹੋਏ ਆ ਕਿਚਨ ਚ, ਕੁਛ ਕਰ ਰਹੇ ਆਂ ਵੀ ਠੰਡ ਨਹੀਂ ਲੱਗਦੀ। ਜਦ ਆ ਕੇ ਬਹਿ ਜਾਂਦੇ ਆ ਨਾ, ਫੇਰ ਪਤਾ ਚੱਲਦਾ ਐ ਕਿ ਠੰਡ ਏ। ਹੋਰ ਤੋ
ਹਾਂਜੀ ਹਾਂਜੀ। ਏ ਈ ਨਾ ਕੰਮ ਕਰਦੇ ਹੋਏ ਨੀ ਪਤਾ ਲੱਗਦਾ। ਬੈਠੋ ਤੇ ਪਤਾ ਲੱਗਦਾ ਏ। ਹਾਂਜੀ। ਚਲੋ ਔਰ ਕਿੱਧਰ, ਜਾਣਾ ਕਿੱਧਰੇ ਘੁੰਮਣ ਤੁਸੀਂ?
ਮੈਂ ਤਾਨੂੰ ਫੋਨ ਕੀਤਾ ਸੀ, ਸਪੈਸ਼ਲੀ, ਮੈਂ ਕਿਆ ਮੈਂ ਆਈ ਆਂ ਤੇ ਤੁਸੀਂ ਵੀ ਆ ਜੋ।
ਹਾਂ।
ਤੁਆਡਾ ਕੀ ਪਲੈਨ ਬਨ
ਅਰੇ ਮੇਰਾ ਵੀ ਤੇ ਸੇਮ ਤੁਆਡੇ ਵਾਲਾ ਹਾਲ ਨਾ। ਮੇਰਾ ਪਲੈਨ ਤੇ ਹੈ ਆਣ ਦਾ ਤੇ ਮੈਨੂੰ ਵੀ ਨਾ ਓਈ। ਦੀਆਂ ਤੇ ਦੇਖਦੀਆਂ ਪਤਾ ਕੀ, ਕੱਲੇ ਆਣਾ ਤੇ ਫੇਰ ਐਈ ਐ ਨਾ ਟ੍ਰੇਨ ਇਚ ਆਣਾ ਪੈਣਾ ਐ। ਤੇ ਸੀਟਸ ਦੇਖਣੀਆਂ। ਕਦੋਂ ਤੱਕ ਓ ਤੁਸੀਂ, ਮੈਂ ਫੇਰ ਉਹਦੇ ਵਿੱਚ ਆ ਜਾਂਗੀ।
ਮੈਂ ਏ ਨਾਈਨਟੀਨ ਤੱਕ ਹੈਗੀ ਆਂ, ਏਟੀਨ ਨਾਈਨਟੀਨ ਤੱਕ।
ਓਕੇ ਓਕੇ ਓਕੇ। ਚਲੋ ਕੋਈ ਨੀ, ਮੈਂ ਨਾ ਟਰਾਈ ਕਰਦੀ ਆਂ। ਹਾਂ ਫਿਰ ਆਂਨੇ ਆਂ। ਇਕੱਠੇ ਫਿਰ ਪਲੈਨ ਬਣਾ ਕੇ ਰੱਖੋ ਨਾ, ਤੁਸੀਂ ਸਾਰੀ ਪਲੈਨਿੰਗ ਕਰਕੇ ਰੱਖੋ ਫਿਰ।
ਹਾਂ ਕੋਈ ਨੀ, ਕਿਤੇ ਚੱਲਾਂਗੇ, ਘੁੰਮ ਆਵਾਂਗੇ। ਸ਼ੋਪ ਪਿੰਗ ਕਰ ਲਾਂਗੇ, ਕਿੰਨਾ ਕੁੱਝ ਐ।
ਕੁਛ ਅਸੀਂ ਮਿਲ ਵੀ ਕਾਫੀ ਟਾਈਮ ਬਾਦ ਰਏ ਆਂ।
ਹਾਂ, ਮਤਲਬ ਮੈਂ ਇੱਥੇ ਕੋਈ ਸ਼ੋਪ ਪਿੰਗ ਨ ਕਰਾਂ। ਮੈਂ ਸਾਰਾ ਪੈਸਾ ਬਚਾ ਕੇ ਉੱਥੇ ਈ ਲੈ ਕੇ ਆਂਨੀ ਆਂ।
ਮੈਂ ਖੁਦ ਨੀ ਕਰਕੇ ਆਈ।
ਅਰੇ ਪਤਾ ਕੀ ਐ, ਜਿਸ ਜਿੱਧਰ ਅਸੀਂ ਜਾਣਾ ਐ ਨਾ ਘੁੰਮਣ, ਥੋੜ੍ਹਾ ਨਾ ਮੈਨੂੰ ਆਈਡੀਆ ਦੱਸਣਾ। ਬਈ ਲਾਈਕ ਦੋ ਤਿੰਨ ਜਗ੍ਹਾ ਡਿਸਾਈਡ ਕਰ ਲਓ, ਕਿ ਅਸੀਂ ਇੱਥੇ ਜਾਣਾ ਜਿਵੇਂ ਪਹਾੜਾਂ ਇਚ ਈ ਜਾਂਨੇ ਆਂ ਹੋਰ ਕਿੱਧਰੇ ਗਰਮੀ ਏ ਹਰ ਪਾਸੇ, ਜਿਵੇਂ
ਚੰਗਾ ਲੱਗਦੈ ਜਾਣਾ।
ਜਿਵੇਂ ਉੱਥੇ ਚਲੇ ਜਾਵਾਂਗੇ ਦੇਹਰਾਦੂਨ ਰਿਸੀ਼ਕੇਸ਼, ਹਰਿਦਵਾਰ, ਐ ਹਾਂ ਮਸੂਰੀ ਚ ਵੀ ਰ, ਐ ਵੈਸੇ ਇਸ ਜਗ੍ਹਾ ਤੇ ਰਸ਼ ਬਹੁਤ ਹੋਂਦਾ ਐ ਅਸ ਅੱਜ ਕੱਲ। ਵੀਕੈਂਡ ਤੇ ਨੀ ਨਾ ਜਾਵਾਂਗੇ ਵੀ ਹਾਂ ਵੀਕੈਂਡ ਤੇ ਜਾ਼ਦਾ ਹੁੰਦੈ, ਵਿਚਕਾਰ ਚਲੇ ਜਾਵਾਂਗੇ। ਤੇ ਹਾਂ ਹਾਂ, ਇਹ ਵਿਚ ਚਲੇ ਜਾਵਾਂਗੇ ਤੇ ਫੇਰ ਉਹਦੇ ਅਕੋਰਡਿੰਗ ਫੇਰ ਅਸੀਂ ਰਲ ਕੇ ਹੀ ਸ਼ੋਪਿੰਗ ਕਰਾਂਗੇ।
ਹਾਂ, ਫੇਰ ਨਾ ਅੱਛਾ ਲੱਗਦਾ ਏ ਸ਼ੋਪਿੰਗ ਏਥੋਂ ਵੀ ਕੁਛ ਕਰਕੇ ਜਾਵਾਂਗੇ, ਕੁੱਛ ਓਥੋਂ ਦਾ ਸਪੈਸ਼ਲ ਵੇਖਾਂਗੇ।
ਹਾਂ ਹਾਂ। ਕੁਛ ਜੋ ਪਾਣਾ ਏ ਉਹ ਡਿਸਾਈਡ ਕਰਾਂਗੇ। ਦੋ ਦਿਨ ਤੇ ਚੱਲ ਬੰਦਾ ਲਗਾ ਕਿ ਆਂਦਾ ਐ ਨਾ ਆਹਾ, ਘੁੰਮਣਾ ਐ। ਵੀ ਕੀ ਕੀ ਕੱਪੜੇ ਪਾਣੇ ਨੇ। ਬਾਹਰ ਜਾ ਕੇ ਤੇ ਉਹ ਵੀ ਸਾਰੇ ਅਸੀਂ ਡਿਸਾਈਡ ਇਕੱਠੇ ਘੁੰਮਾਂਗੇ। ਚਲੋ ਬਣਾਉਂਦੀ ਹਾਂ। ਮੈਂ ਪ੍ਰੋਗਰਾਮ ਵੈਸੇ ਕਰਦੀ ਹਾਂ ਗੱਲ ਮੈਂ। ਬਸ ਮੇਰਾ ਬੇਟਾ ਤਾਂ ਕਹਿੰਦਾ ਹੀ ਪਿਆ। ਮੰਮਾ ਚਲੋ ਬੇਟੀ ਦੀ ਨਾ ਟਿਊਸ਼ਨ ਦਾ ਹੈਗਾ। ਉਹ ਮਨਾ ਕਰ ਰਹੀ। ਉਹ ਕਹਿੰਦੇ ਤੁਸੀਂ ਹੋ। ਹਾਂ ਹਾਂ। ਉਹ ਹੋ ਆਈ ਏ ਨਾ ਪਹਿਲੇ, ਜਿਵੇਂ ਟੈਨਥ ਦੀ ਛੁੱਟੀਆਂ ਹੋਈਆਂ ਸੀ। ਰਿਜ਼ਲਟ ਨੀ ਆਇਆ ਸੀ। ਤੇ ਪਹਿਲੇ ਉਹ ਡੇਢ ਮੀਨਾ ਲਾ ਆਈ ਏ। ਤੇ ਉਹ ਫੇਰ ਹੁਣ ਮੰਨ ਨੀ ਨਾ ਕਰਦਾ ਪਿਆ ਓਦਾ। ਹਾਂ ਤੇ ਉਹ ਕੈਂਦੀ ਤੁਸੀਂ ਜਾਓ, ਤੇ ਫੇਰ ਮੈਂ ਸੋਚ ਰੀ ਆਂ ਚਲ ਮੈਂ ਹੀ ਹੋ ਆਨੀ ਆਂ ਬੇਟੇ ਨਾਲ। ਬਟ ਉਹਨੂੰ ਐ ਈ ਕਹਿ ਰੀ ਆਂ। ਹਾਂਜੀ ਹਾਂਜੀ, ਬੋਲੋ।
ਤੇ ਰਹਿ ਜਾਂਦੀ ਐ ਪਿੱਛੋਂ, ਤੁਆਡੇ ਬਿਨਾਂ?
ਨਹੀਂ ਓਹਨੂੰ ਮੇਰੇ ਬਿਨਾਂ ਨੀ, ਓਹਨੂੰ ਪਾਪਾ ਚਾਈਦੇ ਨੇ ਬਸ।
ਪਾਪਾ ਚਾਈਦੇ ਨੇ, ਅੱਛਾ।
ਬੇਟੇ ਨੂੰ ਮੈਂ ਚਾਈਦੀ ਆਂ। ਮੈਂ ਉਈ ਤੇ ਕਹਿ ਰਹੀ ਆਂ ਕਿ ਇਹਨੂੰ ਆਂਦਾ ਨੀ ਕੁੱਛ ਬਣਾਣਾ ਨਹੀਂ ਖਾਣੇ ਜਿਹੜੇ ਅੱਜ ਕੱਲ੍ਹ ਤੁਆਨੂੰ ਪਤਾ ਬੱਚਿਆਂ ਨੂੰ ਜੰਕ ਫੂਡ ਆਂਦੇ ਨੇ। ਤੇ ਮੈਂ ਉਈ ਕਹਿ ਰਹੀ ਆਂ। ਕਿ ਇੱਕ ਦੋ ਚੀਜ਼ ਸਿੱਖ ਲੈ। ਤੇ ਕਮ, ਸੇ ਕਮ ਪਾਪਾ ਤੂੰ ਖਾ ਤੇ ਲਓ ਗੇ। ਤੇ ਮੈ ਕਿਹਾ ਆਟਾ ਮਲਣਾ ਸਿੱਖ ਲੈ। ਤੇ ਕਹਿੰਦੀ ਆ ਮੈਂ ਨੀ ਮਲਦੀ ਪਾਪਾ ਨੂੰ ਆਉਂਦਾ ਤੇ ਹੈਗਾ। ਤੇ ਪਾਪਾ ਦੇ ਭਰੋਸੇ ਆਏ। ਤੇ ਦੇਖ ਮੈਂ। ਬਲਕਿ ਮੈਂ। ਮੈਨੂੰ ਇੱਕ ਵਾਰੀ ਹਾਂ। ਪਤਾ ਕਿ ਨਹੀਂ ਬਹੁਤ ਤੰਗ ਕਰਦੀ ਹੈ। ਮੈਂ ਅਹ ਪਿੱਛੇ ਜ ਮੈਂ ਇੱਕ ਦਿਨ ਵਾਸਤੇ ਗਈਦੀ ਸੀ। ਆਪਣੇ ਘਰ ਜਰੂਰੀ ਕੰਮ ਸੀ। ਤੇ ਇਹ ਦੋਨਾਂ ਨੂੰ ਛੋੜ ਗਈ। ਬਲਕਿ ਇਹਨੇ ਪਾਪਾ ਕੰਮ ਕਰ ਰਹੇ ਨੇ ਫੈਕਟਰੀ ਚ। ਤੇ ਨਾਸ਼ਤਾ ਕਰਨ ਮੈਂ ਕੋਲ ਕਰ ਰਹੀ ਹੈ। ਪਾਪਾ ਉੱਤੇ ਆ ਜਾਓ ਮੈ ਨਾਸ਼ ੋ ਹਾਂ। ਤੇ ਮੈਂ ਉਹੀ ਕਹਿ ਰਹੀ ਨੀ। ਪਤਾ ਪਿੱਛੋਂ। ਮੈਂ ਕਹਿ ਰਹੀ ਆ ਪਿੱਛੋਂ ਦਿੱਕਤ ਨਾ ਆਏ ਤੂੰ। ਜਰਾ ਸਿੱਖ ਲੈ ਦੋ ਤਿੰਨ ਚੀਜ਼ਾਂ। ਬ ਪਾਪਾ ਨੂੰ ਤੇ ਖਿਲਾਏ ਦੇ। ਹਾਂ ਉਹ ਐਕਚੁਲੀ ਚ ਕੀ ਹੈ। ਤੁਹਾਨੂੰ ਪਤਾ ਹੀ ਕਿ ਜੈਂਟਸ ਨੂੰ ਜਿਵੇਂ ਨੋਨ ਵੈਜ। ਵਗੈਰਾ ਬਣਾਉਣਾ ਤੇ ਆਉਂਦਾ ਹੀ ਹੈ। ਤੇ ਉਹਹੀ ਕਹਿੰਦੇ ਨੇ ਕਹਿੰਦੇ ਮੈਂ ਆਪੇ ਬਣਾ ਲਾਂਗਾ। ਤੇ ਉਹੀ ਗ੍ਰੇਵੀ ਉਹੀ ਹੈ। ਸੇਮ ਉਹਦੇ ਚ ਪਨੀਰ ਪੈ ਜਾਂਦਾ ਹੈ। ਮਤਲਬ ਕਿ ਬੇਸ ਤੇ ਆਉਂਦਾ ਹੀ ਹੈ ਨਾ। ਇਹਨਾਂ ਨੂੰ ਬਣਉਂਦਾ ਹਾਂ। ਤੇ ਹਾਂ ਨਾਲੇ ਜਾਣ ਲੱਗਿਆ। ਇੱਕ ਮੈਂ ਕੀ ਕਰਦੀ ਹਾਂ। ਮ ਜਿਆਦਾ ਹੁੰਦਾ ਨਾ। ਮੈਂ ਇੱਕ ਦਿਨ ਦੀ ਦੋ ਐਵੇਂ ਦੀ ਚੀਜ਼ ਬਣਾ ਲੈਂਦੀ ਹਾਂ। ਜਿਵੇਂ ਕਰੇਲੇ ਫਰਿੱਜ ਚ ਬਣਾ ਕੇ ਰੱਖਦੇ। ਸੈਂਡਵਿਚ ਦਾ ਹਾਂ ਸੈਂਡਵਿਚ ਦਾ ਬੈਟਰ ਬਣਾ ਤਾ, ਇਡਲੀ ਦਾ ਬੈਟਰ ਬਣਾ ਤਾ। ਕਿਉਂਕਿ? ਕਰੇਲੇ ਖਰਾਬ ਨੀ ਹੁੰਦੇ। ਬੈਟ ਬੈਟਰ ਵੀ ਦੋ ਤਿੰਨ ਦਿਨ ਚੱਲ ਜਾਂਦਾ ਹੈ। ਔਰ ਇਡਲੀ ਦਾ ਜੋ ਬੈਟਰ ਵਗੈਰਾ ਹੁੰਦਾ ਨਾ? ਤੇ ਉਹ ਵੀ ਖਮੀਰ ਹੀ ਤੇ ਹੁੰਦਾ ਹੈ। ਉਹ ਵੀ ਚੱਲ ਜਾਂਦਾ, ਫ੍ਰਿਜ ਚ ਚੱਲ ਜਾਂਦਾ ਹੈ। ਤੇ ਮੈਂ ਐਵੇਂ ਦੀ ਚੀਜ਼ਾਂ ਨਾ ਬਣਾ ਆਨੀਆ। ਕੇ ਬ੍ਰੇਕਫਾਸਟ ਕਰ ਲੈਣ ਆਪਣਾ। ਕਿਉਂਕਿ ਹਾਂ ਬ੍ਰੇਕਫਾਸਟ ਨੀ ਨਾ ਬਣਦਾ ਸਵੇਰੇ ਸਵੇਰੇ ਇੰਨੀ ਜਲਦੀ। ਸ ਕੋਲੋਂ। ਤੇ ਲੰਚ ਹਾਂ ਤੇ ਇੱਕ ਦਿਨ? ਹਾਂ ਜਿਸ ਦਿਨ ਮੈਂ ਆਉਣਾ ਹੁੰਦਾ। ਉਸ ਦਿਨ ਮੈਂ ਨਾ ਫੇਿਰ? ਐਵੇਂ ਦੀ ਚੀਜ਼ ਬਣਾਉਣੀਆ। ਕਿ ਰਾਤ ਤੱਕ ਖਾ ਲੈਣ। ਲਾਈਕ ਜਿਵੇਂ ਰਾਜਮਾਂ ਚਾਵਲ ਖਾਂ ਲੈਂਦੇ ਨੇ ਬੱਚੇ ਦੋ ਟਾਈਮ। ਤੇ ਜਿਵੇਂ ਐਗ, ਹੁਦੇ ਨੇ ਐਗ? ਰਖ ਆਨੀਯਾਂ ਫ੍ਰਿਜ ਚ। ਮਤਲਬ ਪੂਰਾ ਅਰੇਂਜ? ਕਰ ਜਾਂਦੀ ਅ। ਅਗਰ ਇਹਨੂੰ ਭੁੱਖ ਲੱਗੇ ਕੋਈ ਇੰਸਟੈਂਟ ਚੀਜ਼ ਪਈਏ ਖਾ ਲੈਣ।
ਦਿਖਾ ਲੈਣ। ਸਹੀ ਗੱਲ ਯ ਟੈਸ਼ਨ ਹੁੰਦੀ ਹੈ ਨਾ। ਇਕੱਲਾ ਬੰਦਾ ਹੋਏ ਨਾ। ਉਹਨੂੰ ਸਭ ਕੁਛ ਦੇਖਣਾ ਪੈਂਦਾ
ਹਾਂਅ ਉਹ ਤੇ ਹੈ। ਹੁਣ ਦੇਖਦੀ ਹਾਂ। ਚਲੋ ਪਲੈਨਿੰਗ ਤੁਸੀਂ ਕਰੋ। ਜੋ ਵੀ ਤੁਹਾਡੀ ਬਣਦੀ ਹੈ। ਪਹਿਲੇ ਮੈਨੂੰ ਦੱਸੋ ਤਾਂ ਸਹੀ। ਪਤਾ ਮੈਂ ਆਨ ਦੀ ਇਹ ਐਕਸਾਈਟਮੈਂਟ ਐਵੇਂ ਕਰੀ ਜਾਂਦੀ।
ਨਾ ਇਹ ਬਝ ਜਾਵਾਂਗੇ ਇੱਧਰ ਇੱਧਰ ਹੀ ਦੇਖਾਂਗੇ ਤ ਦੇਹਰਾਦੂਨ ਰਿਸ਼ੀਕੇਸ਼ ਵਾਲੀ ਸਾਈਡ ਹੋ ਕੇ ਆਵਾਂਗੇ
ਹਾਂ ਇੱਕ ਦਿਨ ਜਾਵਾਂਗੇ ਦੂਸਰੇ ਦਿਨ ਆਵਾਂਗੇ ਮੱਤਲਬ ਕਿ ਦੋ ਦਿਨ ਦਾ ਕਰਾਂਗੇ ਅਸੀਂ
ਹਾਂ ਦੋ ਦਿਨ ਦਾ ਤੇ ਹੋਏ। ਇੱਕ ਦਿਨ ਚ ਪਤਾ? ਜਾਕੇ ਟ੍ਰੈਵਲਿੰਗ ਚ ਹੀ ਬੱਚਿਆਂ ਦੇ ਨਾਲ ਤੇ ਵੈਸੇ ਹੀ ਪੂਰਾ ਹੋ ਜਾਂਦਾ ਵੇ।
ਹਾਂ। ਕਿਉਂਕਿ ਘੁੰਮਣ ਦਾ ਮਜ਼ਾ ਨਾ? ਹਾਂ ਹਾਂ ਇਸ ਚੇ ਅਹ ਘੁੰਮਣ ਦਾ ਮਜ਼ਾ ਨਾ ਰਾਤ ਹੁੰਦਾ ਹੈ। ਜਗ੍ਹਾ ਤੇ ਪਹਾੜਾਂ ਇਲਾਕੇ ਚ ਪਹਾੜੀ ਇਲਾਕੇ ਚ ਹੈਨਾ। ਰਾਤੀ ਫਿਰ ਦਿਨੇ ਵੀ ਥੋੜ੍ਹਾ ਬਹੁਤਾ ਦੇਖ ਕੇ। ਕਿਉਂਕਿ ਉੱਥੇ ਨਾ ਕਈ ਵਾਰੀ ਜਿਵੇਂ ਅਸੀਂ ਮਸੂਰੀ ਗਏ ਸੀ। ਇਸ ਦਿਨਾਂ ਵਿੱਚ। ਪਤਾ ਕੀ ਹੋ ਰਿਹਾ ਸੀ? ਬੱਦਲ ਆ ਰਹੇ ਸੀ। ਫਿਰ ਜਾ ਰਹੀ ਸੀ, ਧੁੱਪਾ ਆ ਰਹੀ ਸੀ ਮੱਤਲਬ ਕੀ ਗਰਮੀ ਨਹੀਂ ਲੱਗਦੀ ਸੀ।? ਤੇ ਐਵੇਂ ਦਿਨੇ ਵੀ ਫਿਰ ਬੰਦਾ ਇੱਕ ਦੋ ਵਜੇ ਤੱਕ ਘੁੰਮ ਲੈਂਦਾ ਹੈ ਤੇ ਉਸ ਤੋਂ ਬਾਅਦ ਫਿਰ ਸ਼ਾਮੀ ਆਰਾਮ ਨਾਲ ਨਿਕਲਾਂਗੇ ਫਿਰ
ਹਾਂ ਏਦਾਂ ਹੀ ਕਰ ਦਾਂਗੇ
ਹਾਂ ਚਲੋ ਫਿਰ ਜੋ ਵੀ ਤੁਹਾਡਾ ਪਲੈਨ ਬਣਦਾ ਨਾ ਮੈਨੂੰ ਦੱਸਣਾ ਹੈਂ
ਹਾਂ ਮੈਂ ਤੁਹਾਨੂੰ ਦੱਸ ਦਾਂਗੀ
ਚਲੋ ਠੀਕ ਹੈ ਜੀ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਹਾਂਜੀ
ਅ ਸਤਿ ਸ੍ਰੀ ਅਕਾਲ
ਮੈਂ ਤੁਹਾਨੂੰ ਅਹ ਜਦੋਂ ਮੈਂ ਆਪਣੀ ਟਿਕਟ ਕਰਾ ਲਾਂਗੀ ਨਾ ਤੁਹਾਨੂੰ ਫੋਟੋ ਭੇਜ ਦਾਂਗੀ
ਹਾਂ ਇਹ ਵੀ ਗੱਲ ਸਹੀ ਹੈ
ਕੇ ਹਾਂਜੀ ਹਾਂਜੀ ਸਹੀ ਹੈ ਚਲੋ ਠੀਕ ਹੈ ਜੀ ਹਨਾ ਓਕੇ ਜੀ ਸਤਿ ਸ਼੍ਰੀ ਅਕਾਲ
ਤੇ ਓਕੇ